ਐਂ
ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਓ। ਸਤਿ ਸ੍ਰੀ ਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕਿਵੇ ਓ ਜੀ। ਬਸ ਵਧੀਆ ਜੀ ਵਧੀਆ ਹੋਰ ਕੀ ਕਰਦੇ ਸੀ।
ਬਸ ਹੁਣੇ ਰੋਟੀ ਰੁਟੀ ਬਣਾ ਕੇ ਹੋਏ ਸੀ ਤੁਸੀਂ ਅੱਜ ਬੜੇ ਦਿਨਾਂ ਬਾਦ ਯਾਦ ਕੀਤਾ ਕੀ ਗੱਲ
ਬਸ ਕੀ ਕਰੀਏ ਓ ਨਾ ਬਿਮਾਰ ਜੇ ਹੋ ਗਏ ਸੀਗੇ।
ਅੱਛਾ-ਅੱਛਾ ਗਰਮੀ ਏ ਨਾ ਬੋਤ
ਹਾਂਜੀ ਗਰਮੀ ਵੀ ਹੈਗੀ ਆ ਤੇ ਬਾਰ ਦਾ ਹਾਂਜੀ-ਹਾਂਜੀ। ਤੇ ਗਰਮੀ ਵੀ ਹੈਗੀ ਤੇ ਬਾਰ ਦਾ ਖਾਣ ਪੀਣ ਕਰਕੇ ਵੀ ਬਿਮਾਰ ਜੋ ਹੋ ਗਏ ਸੀਗੇ। ਕਾਫੀ ਜਾਦਾ ਮੰਮੀ ਵੀ ਹੋ ਗਏ ਸੀਗੇ। ਬੇਟੀ ਵੀ ਹੋ ਗਈ ਸੀਗੀ ਬਿਮਾਰ ਕਾਫ਼ੀ ਜਾਦਾ ਤਾਂ ਕਰਕੇ ਨ ਖਾਣ
ਬਾਰ ਦਾ ਨਈ ਖਾਣਾ ਚਾਈਦਾ ਬਾਰ ਦੇ ਸੁਵਾਦ ਤੁਆਨੂੰ ਪਤਾ ਹਨਾ। ਕਿੰਨਾ ਕੁਛ
ਬਿਲਕੁਲ ਹਾਂਜੀ-ਹਾਂਜੀ ਹੁਣ ਇਹ ਜੇੜਾ ਫਾਸਟ ਫੂਡ ਆ ਹੁਣ ਜੀਭ ਲਈ ਤਾਂ ਵਧੀਆ ਲੱਗਦਾ ਹਨਾ ਵੀ ਹਾਂ ਸਵਾਦ-ਸਵਾਦ 'ਚ ਆਪਾਂ ਬੰਦਾ ਖਾਧਾ ਜਾਂਦਾ ਐ ਜਾਦਾ ਈ ਖਾ ਲੈਂਦੇ ਆ ਬਣਾਣ ਦੇ
ਝੱਲੇ ਆਂ।
ਹਾਂਜੀ-ਹਾਂਜੀ ਓ ਪੇਟ ਦੀ ਬਿਮਾਰੀਆਂ ਓ
ਦੇਖੋ ਆ ਜੀ ਨੂੰ ਮੁੜ ਪਾਂਦੇ ਨੇ ਹਨਾ। ਅਜੀ ਨੂੰ ਖੋ ਸਾਡੇ ਸਰੀਰ ਨੂੰ ਗਲਦਾ ਹੈ ਹਨਾ ਤੇ ਅਸੀਂ ਉਹੀਓ ਸਵਾਦਾ ਦੇਂਦਾ ਔਰ ਅਸੀਂ ਉਹੀ ਚੀਜ਼ਾਂ ਖਾਂਦੇ ਆਂ ਕੋਈ ਐਸੀ ਚੀਜ਼ ਨਈ ਜਹ 'ਚੋਂ ਨਈ ਪਾਂਦੇ ਤੇ ਸਾਨੂੰ ਸਵਾਦ ਵੀ ਤਾਂ ਈ ਲੱਗਦਾ ਨਾ ਸਾਡੇ ਜੀਵ ਨੂੰ ਉਹੀ ਸਵਾਦ ਪੈ ਜਾਂਦਾ ਤੇ ਅਸੀਂ ਦੇ
ਹਾਂਜੀ, ਚਟਪਟਾ ਖਾਣ ਦਾ ਉਹ ਹੁੰਦੀ ਬਿਲਕੁਲ
ਆਂ
ਪਤਾ ਨੀ ਕਿਵੇਂ ਬਣਾਂਦੇ, ਕਿਵੇਂ ਨਹੀਂ ਇਹਦੇ ਨਾਲ ਪੇਟ ਦੀਆਂ ਬਿਮਾਰੀਆਂ ਕਾਫ਼ੀ ਜਿਆਦਾ ਲੱਗ ਜਾਂਦੀਆਂ, ਜਿਵੇਂ ਦਸਤ ਹੋ ਗਿਆ, ਉਲਟੀਆਂ ਹੋ ਗਈਆਂ। ਹਾਂਜੀ ਹਾਂਜੀ ਏ ਮਸਾਲੇ ਤੇਲ ਕਿਆ, ਇਹ ਤੇਲ ਬਾਰ- ਬਾਰ ਯੂਜ ਹੋਇਆ ਵਾ ਹੁੰਦਾ। ਐਂ ਵਾਰ- ਵਾਰ ਜਿਹੜਾ ਵਰਤੋਂ 'ਚ ਹੋਇਆ ਵਾ ਹੁੰਦਾ, ਉਹ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈਗਾ। ਪੇਟ ਦੀ ਗੈਸ ਬਣਾ ਐਸੀਡਿਟੀ, ਉਲਟੀਆਂ, ਪੇਟ ਦਰਦ ਵਗੈਰਾ ਹੋਰ ਦਸਤ ਵਗੈਰਾ ਕਿੰਨਾ ਕੁਛ, ਤੇ ਬਾਹਰ ਦਾ ਖਾਣ ਆਲੇ ਮੋਟਾਪਾ ਹੁੰਦਾ ਐ, ਪੀਜ਼ਾ, ਬਰਗਰ, ਸਮੋਸੇ
ਪੀਜ਼ਾ, ਮੋਮੋਜ਼ ਦਾ ਤਾਂ ਐਨਾ ਹੈ ਨਾ ਲੋਕੀ ਤਾਂ ਪਾਗਲ ਮੋਮੋਜ਼ ਹੋ ਗਏ ਜਾਂ ਚਾਮਪਾਂ ਹੋ ਗਈਆਂ। ਮਤਲਬ ਪਾਗਲ ਹੋਵੇ ਲੋਕੀ ਮੈਂ ਤਾਂ ਹੁਣ ਕਾਫੀ ਟਾਈਮ ਤੋਂ ਨਾ, ਅਵੋਇਡ ਹੀ ਕਰ ਫੇਰ ਇੱਕ ਵਾਰੀ ਮੈਂ ਚਾਪ ਖਾਈ, ਤੇ ਬਸ ਮੇਰਾ ਨਾ ਉਲ ਉਲਟੀਆਂ, ਮੈਨੂੰ ਮੇਰਾ ਪੇਟ ਖਰਾਬ, ਫੇਰ ਮੈਂ ਉਸ ਤੋਂ ਬਾਅਦ ਕੰਨਾਂ ਨੂੰ ਹੱਥ ਲਾਇਆ ਮੈਂ ਕਿਹਾ ਹੁਣ ਨੀ ਖਾਣਾ, ਚਾਂਪ ਤਾਂ ਮੈਂ ਬਿਲਕੁਲ ਵੀ ਨੀ ਮਤਲਬ ਵੈਸੇ ਤਾਂ ਹਰ ਚੀਜ਼ ਅਵੋਇਡ ਹੀ ਕਰਦੇ ਆ, ਕੋਸ਼ਿਸ਼ ਕਰਨੇ ਆ ਕਿ ਚਲੋ ਮਹੀਨੇ 'ਚ ਇੱਕ ਅੱਧੀ ਵਾਰ ਖਾਲੋ
ਹਾਂਜੀ-ਹਾਂਜੀ-ਹਾਂਜੀ-ਹਾਂਜੀ, ਬਿਲਕੁਲ- ਬਿਲਕੁਲ।
ਬਣਾ ਦੇਈ ਵੀ ਘਰ ਦੀ ਚੀਜ਼ ਖਾ ਲਓ, ਚਲੋ ਉਹੀ ਚੀਜ਼ ਅਸੀਂ ਘਰ ਬਣਾ ਦਿੰਦੇ ਆਂ, ਬਟ ਐਹ ਹੁੰਦਾ ਘਰ ਅਸੀ ਥੋੜ੍ਹਾ ਸਾਫ ਸਫ ਸਫਾਈ ਨਾਲ ਬਣਾਉਂਦੇ ਆ ਨਾ ਹਰ ਚੀਜ਼, ਹਾਂ, ਨਾਲੇ ਫਰੈਸ਼ ਹੁੰਦੀ ਹਰ ਇੱਕ ਚੀਜ਼ ਓ, ਪਤਾ ਨੀ ਕਦੋਂ ਦਾ ਬਣਾ ਕੇ ਰੱਖਿਆ ਹੁੰਦਾ ਦੋ
ਬਿਲਕੁਲ ਬਿਲਕੁਲ ਤੇ ਪਤਾ ਨੀ ਹਾਂਜੀ ਕਿੰਨੇ ਦਿਨ ਦਾ, ਓ ਤੇਲ ਵੀ ਤਾਂ ਦੇਖਲੋ ਤੁਸੀਂ ਕਿੰਨੇ ਦੇਰ ਦਾ, ਜਦੋਂ ਤੱਕ ਉਹਨੂੰ ਖਤਮ ਨੀ ਨਾ ਹੁੰਦਾ ਤੇਲ, ਖਤਮ ਨੀ ਹੁੰਦਾ, ਉਦੋਂ ਤੱਕ ਉਹਨੂੰ ਯੂਸ 'ਚ ਲਈ ਆਂਦੇ ਨੇ, ਲਈ ਆਂਦੇ ਨੇ ਵੀ ਹਨਾ
ਓ ਖ਼ਰਾਬ ਈ ਕਰਦਾ ਵਿਸ
ਖਰਾਬ ਕਰਦਾ ਬਿਲਕੁਲ ਹੋਰ ਕਿ ਓ ਏ ਜੇੜਾ ਬਹੁਤ ਜ਼ਿਆਦਾ ਤੇਲ ਐ, ਇਹ ਕਿਉੰਕਿ ਸਰੀਰ ਦੇ ਵਿੱਚ ਇਹਨੇ ਚਰਬੀ ਵਧਾਉਣੀ ਆਂ। ਕੈਲਸਟ੍ਰੋਲ ਵਧਾ ਦੇਣਾ, ਦਿਲ ਦੀਆਂ ਬਿਮਾਰੀਆਂ ਸ਼ੁਰੂ ਕਰ ਦੇਣੀਆਂ, ਦੋਰੇ ਵਗੈਰਾ, ਪੈਣ ਲੱਗ ਜਾਂਦੇ ਨੇ, ਇਹਨਾਂ ਦਾ ਵੀ ਤਾਂ ਖਤਰਾ ਵੱਧ
ਨਹੀਂ- ਨਹੀਂ, ਬੜਾ ਖ਼ਤਰਾ ਵੱਧ ਜਾਂਦਾ ਤਾਂਹੀ ਤਾਂ ਬੀਪੀ ਅੱਜ- ਕੱਲ ਬੀਪੀ ਦੀ ਪ੍ਰੋਬਲਮ ਕਿਉਂ ਐ, ਇਹੀ ਐ। ਖੂਨ ਗਾੜਾ ਹੁੰਦਾ ਚੀਜ਼ਾਂ ਖਾ ਕੇ ਸਾਡਾ, ਤੇ ਬੀ ਪੀ ਵੱਧਦਾ ਬੀ ਬੀਪੀ ਵੱਧਦਾ ਤੇ ਫੇਰ ਸਾਨੂੰ ਹੋਰ ਬਿਮਾਰੀਆਂ
ਹੋਰ ਸਈ, ਬਿਲਕੁਲ ਬਿਲ ਬਿਲਕੁਲ ਸਹੀ ਗੱਲ ਆ, ਹਾਈ ਬਲੱਡ ਪ੍ਰੈਸ਼ਰ ਹੋ ਜਾਂਦਾ।
ਨਹੀਂ ਮੈਂ ਉਹੀ ਕਹਿੰਨੀ ਆ। ਅਸੀ ਤਾਂ ਬੱਚਿਆਂ ਨੂੰ ਵੀ ਮਨਾ ਕਰੀਦਾ, ਬੱਚਿਆਂ ਨੂੰ ਕਹਿੰਦੇ ਘਰ ਬਣਾ ਦਾਂਗੇ ਤੁਸੀਂ ਜੋ ਵੀ ਹਨਾ, ਬਾਹਰ ਦਾ ਨੀ ਬਟ ਮੈਂ ਖਵਾਣਾ ਤੁਹਾਨੂੰ ਘਰ ਦਾ ਜੋ ਮਰਜ਼ੀ, ਤੁਸੀਂ ਜੋ ਖਾਣਾ, ਘਰ ਬਣਾ ਦਾਂਗੇ ਉਹੀ ਚੀਜ਼, ਅਸੀਂ ਤੁਹਾਨੂੰ ਘਰ ਲਿਆ ਦਾਂਗੇ, ਬਣਾ ਦਾਂਗੇ। ਬਟ ਬਾਜ਼ਾਰ ਤੋਂ ਨੀ ਅਸੀਂ ਲਿਆਣਾ, ਹੁਣ ਰਾਤੀ ਵੀ ਬੱਚੇ ਅਸੀਂ ਗਏ ਮਾਰਕੀਟ ਤੇ ਮਗਰ ਪਏ ਰਹੇ, ਪੀਜ਼ਾ ਖਾਣਾ- ਪੀਜ਼ਾ ਖਾਣਾ, ਫੇਰ ਮੈਂ ਕਿਹਾ ਨੀ ਅਸੀਂ ਘਰ ਮੰਗਵਾਂਦੇ ਆਂ। ਫੇਰ ਅਸੀਂ ਘਰ ਵੀ ਆ ਗਏ ਫਿਰ, ਫਿਰ ਸੋਚਿਆ ਮੈਂ ਕਿਹਾ ਮੰਗਵਾ ਤਾਂ ਲੈਂਨੇ ਆ, ਚਲੋ ਕੋਈ ਗੱਲ ਨੀ ਬਟ ਬਟ ਓ ਚੀਜ਼ ਖ਼ਰਾਬ ਕਰਦੀ ਏ ਨਾ, ਮੈਂ ਕਿਹਾ ਤੁਸੀਂ ਘਰ ਖਾਓ ਘਰ ਚ ਕੁਛ ਵੀ ਮੈਂ ਬਨਾ ਦਿੰਨੀ ਆ ਤੁਆਨੂੰ ਤੇ ਮਤਲਬ ਕੀ ਤੁਸੀਂ ਘਰ ਦੀ ਚੀਜ਼ ਖਾਓ ਫਿਰ ਕੈਂਦੇ ਚਲੋ ਮੰਮਾ ਗਾਰਲਿਕ ਪਰਾਂਠਾ ਬਨਾ ਦੋ। ਤੇ ਮੈਂ ਓ ਬਨਾਤਾ, ਤੇ ਮੈਂ ਸਗੋਂ ਮੈਂ ਕਿਆ ਚਲੋ ਵਦੀਆ ਈ ਹੋ ਗਿਆ ਓ ਚੀਜ਼ ਦਾ ਕੋਈ
ਫਾਇਦਾ ਨੀ ਬਿਲਕੁਲ ਸਈ ਗੱਲ ਆ ਹਾਂਜੀ-ਹਾਂਜੀ ਸ਼ੂਗਰ ਦਾ ਵੀ ਖਤ ਰਾ ਆਪਾਂ ਹੁਨ ਦੇਖੋ ਪੇਸਟਰੀ ਵਗੈਰਾ ਜਾਂ ਕੇਕ ਵਗੈਰਾ ਜਾਂ ਕੀ ਕੁੱਝ ਮੰਗਵਾ ਲੈਂਦੇ ਆ, ਓਦੇ ਵਿੱਚ ਮਿੱਠਾ ਵੀ ਏਨਾ ਜਾਦਾ ਹੁੰਦਾ ਮੈਂ ਕਿਆ ਨਈ ਓ ਸ਼ੂਗਰ ਦਾ ਸ਼ੂਗਰ ਈ ਵਦਨੀ ਆ ਓਦੇ ਨਾ ਸ਼ੂਗਰ ਵਦਨ ਦਾ ਖ਼ਤਰਾ ਹੁੰਦਾ ਆ, ਪਤਾ ਨੀ ਕੀ ਕੁੱਛ ਪਾਇਆ ਹੋਇਆ ਓਨਾਂ ਨੇ, ਫਿਰ ਹੁਨ ਜੋ ਵੀ ਆਪਾਂ ਨੂੰ ਵਿਟਾਮਿਨ ਮਿਨਰਲਸ ਫਾਈਬਰ ਵਗੈਰਾ ਮਿਲਨੇ ਏ ਵੀ ਨੀ ਮਿਲਦਾ ਹੈਗਾ। ਆਪਾਂ ਢਿੱਡ ਭਰਦੇ ਆਂ ਬਸ ਆਪਨਾ ਸਵਾਦ ਦੇਖਦੇ ਆਂ ਸਰੀਰ ਨੂੰ ਥੋੜ੍ਹੀ ਨਾ ਦੇਖਦੇ ਆ ਵੀ ਆਪ ਆਪਾਂ ਨੂੰ ਓ ਪੋਸ਼ਕ ਤੱਤ ਮਿਲਦੇ ਨੇ। ਜੇੜੇ ਆਪਾਂ ਨੂੰ ਸਰੀਰ ਨੂੰ ਚਾਈਦੇ ਨੇ, ਆਪਾਂ ਨੂੰ ਓ ਵੀ ਨੀ ਦਿਖਦੇ। ਹੈਗੇ ਬਸ ਸਵਾਦ ਦੇਖੀ ਰੈਨਾ।
ਆ ਬੱਚੇ ਪੈਲਾਂ ਸਾਨੂੰ ਬਾਰ ਜਾਨ ਦੀ ਦੇਰ ਹੁੰਦੀ ਐ, ਬੱਚੇ ਏਦਾਂ ਈ ਕਰ ਦੇ ਨੇ, ਕਿੰਨਾ ਸਮਝਾਈ ਦਾ ਹੁਨ ਅੱਜ ਵੀ ਬੇਟਾ ਕੈ ਰਿਆ ਸੀਗਾ ਕੀ ਬਨਾਓ ਅ ਬਜ਼ਾਰੋਂ ਈ ਖਾਨਾ ਮੈਂ ਕੈਨੀ ਮੈਂ ਘਰ ਤਆਨੂੰ ਖਵਾਨੀ ਆ ਛੋਲੇ ਤੇ ਓ ਅਸੀਂ ਅੱਜ ਬਨਾਏ ਸੀਗੇ, ਕੀ ਕੈਂਦੇ ਨੇ ਕੁਲਚੇ ਮੈਂ ਕਿਆ ਚੱਲ ਬੱਚੇ ਹੁਨੇ ਸਕੂਲੋ ਆਂਦੇ ਐ ਬੈਟਰ ਵਗੈਰਾ ਹਰ ਚੀਜ਼ ਬਨਾ ਰੱਖੀ ਮੈਂ ਕਿਆ ਚੱਲ ਔਨਗੇ ਫਿਰ ਏਨਾਂ ਨੂੰ ਬਨਾਦਾਂਗੀ।
ਬਿਲਕੁਲ-ਬਿਲਕੁਲ। ਬਸ ਅਸੀਂ ਤੇ ਜੀ ਓ ਬਨਾਈ ਸੀਗੀ ਦਾਲ ਈ ਬਨਾਈ ਸੀਗੀ।
ਅੱਛਾ-ਅੱਛਾ, ਆ ਅਸੀਂ ਵੀ ਬਸ ਸਮਝ ਨੀ ਆਂਦਾ ਗਰਮੀ ਇੰਨੀ ਐ ਨਾ ਗਰਮੀ ਚ ਵੈਸੇ ਵੀ ਸਮਝ ਨੀ ਆਂਦਾ ਕੀ ਖਾਏ। ਕੀ ਨਾ ਖਾਏ ਜਾ ਤਾਂ ਜਾਦਾਤਰ ਚੋਲ ਵਗੈਰਾ ਖਾਨ ਤੇ ਮਨ ਕਰਦਾ।
ਹਾਂਜੀ-ਹਾਂਜੀ, ਹਲਕਾ-ਹਲਕਾ ਫੁਲਕਾ ਈ ਹਾਂਜੀ, ਹਾਂਜੀ-ਹਾਂਜੀ।
ਐਂ ਬੱਚੇਆਂ ਨੂੰ ਲੈਨ ਕੁਲਚੇ ਬਨਾ ਲੋ ਜਾਂ। ਕੀ ਕੈਂਦੇ ਨੇ ਨਾ ਬਨਾਓ, ਮੈਂ ਕਿਆ ਚਲੋ ਦੇਖਲਾਂਗੀ ਬੱਚੇਆਂ ਨੇ ਲੱਗਦਾ ਆਈ ਨਾ ਗਏ ਹੋਨ ਨੀਚੇ ਤੇ ਬਸ ਏਦੇ ਪਾਪਾ ਲੈ ਕੇ ਆ-ਆ ਗਏ ਹੋਨੇ ਬਸ। ਹਾਂ-ਹਾਂ ਹੋਰ ਤੁਹਾਡੇ ਬੱਚੇ ਕੀ ਲੱਦੇ
ਮੇਰੇ ਬੱਚੇ ਵੀ ਛੋਟੇ ਆ ਹਜੇ ਯੂਕੇਜੀ ਚ ਪੜ੍ਹਦੀ ਆ ਅੱਜ ਛੁ
ਅੱਛਾ-ਅੱਛਾ, ਠੀਕ
ਹਾਂਜੀ-ਹਾਂਜੀ ਓ ਬਾਰ ਦਾ ਖਾਨ ਕਰਕੇ ਨਾ ਪੈਕਟ ਵਗੈਰਾ ਜੇ ਖਾ ਹਾਂਜੀ-ਹਾਂਜੀ ਓ ਪੈਕੇਟ ਵਗੈਰਾ ਖਾਨ ਨਾਲ ਨਾ ਓ ਬਮਾਰ ਬਾਲੀ ਜਲਦੀ ਹੁੰਦੀ ਆ। ਹਾਂਜੀ ਓਨੂੰ ਦਿੰਦੇ ਨੀ ਹੈਗੇ ਹੁਨ ਨੀ ਦਿੰਦੇ ਹੈਗੇ ਓ ਕਾਫੀਨ, ਬਿਲਕੁਲ ਬਿਲ ਕੋਲੋ ਓ, ਬੱਚਾ ਹਾਂਜੀ
ਜਿੱਦ ਤਾਂ ਕਰਦੇ ਨੇ ਬਟ ਫਿਰ ਵੀ ਐ ਚੀਜ਼ਾਂ ਨਾ ਬਾਦ ਚੋਂ ਅੰਦਰ ਇਨਫੈਕਸ਼ਨ ਪਾ ਦਿੰਦੀਆਂ ਬੱਚੇ ਨੂੰ ਫੇਰ ਕੋਈ ਫੈਦਾ ਨੀ ਹਨਾ ਓ ਬੰਦਾ ਵੀ ਬੱਚਾ ਬਮਾਰ ਬ ਉੱਪਰਲੇ ਵੀ ਤੰਗ ਆਪ ਅਸੀਂ ਕਿੰਨਾ ਪਰੇਸ਼ਾਨ ਹੁੰਨੇ ਆਂ ਨਾ ਬੱਚਾ ਠੀਕ
ਹੂੰ, ਹਾਂਜੀ-ਹਾਂਜੀ ਓ ਪੈਲਾਂ ਤਾਂ ਦੇਖਲੋ ਪੈਲਾਂ ਖਾਨ ਤੇ ਖਰਚ ਕਰ ਦਿੰਦੇ ਆ, ਫੇਰ ਬਾਦ ਵਿੱਚ ਦਵਾਈਆਂ ਤੇ ਖਰਚ ਕਰਦੇ ਆ ਇੱਕ ਨਈ ਡਬਲ ਖਰਚਾ ਹੋ ਜਾਂਦਾ ਫੇਰ।
ਹਾਂ ਅੱਛੇ ਓ ਬੱਚੇ ਮੰਨਦੇ ਵੀ ਨੀ ਨਾ ਕੈਨੲ ਪਰ ਫਿਰ ਵੀ ਚਲੋ ਸਮਝਾਨਾ ਮੇਨ ਗੱਲ ਦੇਖੋ ਅਸੀ ਵੀਂ ਥੋੜਾ ਕੰਟਰੋਲ ਰੱਖਾਂਗੇ ਨਾ ਆਪਨੇ ਤੇ, ਕੀ ਅਸੀਂ ਵੀ ਥੋੜਾ ਹੁਨ ਵੱਡਿਆਂ ਦਾ ਵੀ ਹੁੰਦਾ। ਵੱਡੇ ਵੀ ਕੰਟਰੋਲ ਰੱਖਨ ਤੇ ਬੱਚੇ ਆਟੋਮੈਟਿਕ ਓਨਾਂ ਨੂੰ ਪਤਾ ਵੀ ਐ ਚੀਜ਼ ਤਾਂ ਸਾਨੂੰ ਅਲਾਊਡ ਹੈ ਈ ਨੀਂ ਅਸੀਂ ਨਈ ਖਾਨੀ। ਇਹ ਅਸੀਂ ਵੀ ਕੋਸ਼ਿਸ਼ ਕਰਨੇ ਹਾਂ। ਮੈਂ ਕਹਿੰਦੇ ਘਰ ਦਾ ਖਾਓ ਥੋੜਾ ਵੱਧ ਖਾ ਲੈਣ ਤੇ ਫੇਰ ਆਪਣੇ ਆਪ ਫੇਰ ਮੈਂ ਕਿਹਾ ਤੰਗ ਹੋਣਾ ਤੁਸੀਂ ਹੋਣਾ ਤੰਗ ਅਸੀਂ ਵੀ ਹੁਣਾ ਇਸ ਨਾਲ ਚੰਗਾ ਕਿ ਘਰ ਦੀ ਫਰੈਸ਼ ਚੀਜ਼ ਖਾਓ ਹੈਲਦੀ ਖਾਓ। ਕਿੰਨਾ ਕੁਛ ਹੈਲਦੀ ਨੇ ਤਾਂ ਵੈਸੇੈਂ ਬੱਚੇ ਬਣਾਉਂਦੇ ਹੁੰ-ਹ-ਅਂ ਹੈਲਦੀ ਜਿੱਦਾਂ ਤੇ ਢੋਕਲਾ ਬਣਾ ਦਿਆ ਕਰੋ ਬੱਚਿਆ ਨੂੰ ਜਾਦਾਤਰ ਪੋਹਾ ਬਣਾ ਤਤਾ ਹਲਕੀ-ਹਲਕੀ ਚੀਜ਼ਾਂ ਲੈਦੇ ਖਾ ਲੈਂਦੇ।
ਪੋਹਾ ਵੀ ਹਾਂਜੀ-ਹਾਂਜੀ ਪੋਹਾ ਬਣਾ ਦੇ ਓਟਸ ਬਣਾ ਦਿੰਦੀ ਆ, ਉਹਨੂੰ ਮੈਂ ਖਾ ਲੈਂਦੀ ਆ। ਚਾਹ ਨਾਲ ਖਾਂਦੀ ਆ ਹਾਂਜੀ।
ਹਾਂ ਉਹ ਚੀਜ਼ਾਂ ਬਣਾਤੀ ਉਹ ਮਖਾਣੇ ਹੁੰਦੇ ਆ ਮਖਾਣੇ ਨੇ ਜਿਹੜੇ ਉਹਨਾਂ ਨੂੰ ਅਹ ਦੇਸੀ ਘਿਓ ਚ ਮਾੜਾ ਜਾਂ ਹਾਂ ਭੁੰਨ ਕੇ ਉਹ ਦੇ ਤੇ ਬੱਚੇ ਹੈਲਦੀ ਚੀਜ਼ਾਂ ਦੇਖੋਂ ਸਨੈਕ ਦੇ ਤੇ ਸਨੈਕ ਅਸੀਂ ਬੱਚੇ ਹੋਰ ਨਮਕੀਨਸ ਵਗੈਰਾ ਬਿਸਕਿਟ ਖਾਣੇ ਇਸ ਨਾਲੋ ਚੰਗਾ ਤੁਸੀਂ ਮਖਾਣਾ ਰੱਖੋ ਉਹਦੀ ਜਗ੍ਹਾ ਤੇ ਹਨਾ ਘਿਓ ਉਹਨੂੰ ਭੁੰਨਤਾ ਨਮਕ ਪਾ ਤਾ ਜਾਂ ਗੁੜ ਦੇ ਵਿੱਚ ਕਰਤਾ ਉਹ ਵੀ ਅੱਛਾ ਬੱਚੇ ਖੁਸ਼ ਹੋ ਕੇ ਖਾ ਲੈਂਦੇ ਨੇ ਨਾਲ਼ੇ ਦੇਖੋਂ ਬੱਚਿਆਂ ਨੂੰ ਉਹਦਾ ਫਾਇ ਦਾ ਵੀ ਹੋ ਜਾਂਦਾ ਸ਼੍ਰੀ ਹਨਾ ਪੈਂਦਾ ਈ ਆ ਉਸ ਚੀਜ਼ ਦਾ ਨੁਕਸਾਨ ਥੋੜ੍ਹਾ ਬੱਚਾ ਨੂੰ ਨਿਊਟ੍ਰਸ਼ਨ ਮਿਲਦਾ ਜਾਂਦਾ ਵੇ
ਸਹੀ ਗੱਲ ਆ ਸਹੀ ਗੱਲ ਆ ਘਰ ਦਾ ਤਾਜ਼ਾ ਜਿਵੇਂ ਤਾਜ਼ਾ ਖਾਊਗਾ ਤੇ ਉਹ ਸੰਤੁਲਿਤ ਭੋਜਨ ਖਾਊਗਾ ਤੇ ਉਹ ਸਰੀਰ ਲਈ ਵਧੀਆਂ ਈ ਆ ਬਾਹਰ ਦਾ ਖਾਣਾ ਨਹੀਂ ਖਾ ਪਾਉਂਗੇ ਹੈਂ ਕਿ ਨਹੀਂ ਉਹ ਜਿੰਨਾ ਨਹੀਂ ਖਾਓਗੇ ਜਿੰਨਾ ਬਚੇ ਰਹੋਂਗੇ ਉਨਾਂ ਆਪਣੇ ਲਈ ਚੰਗਾ ਨਾਲ਼ੇ ਸਰੀਰ ਲਈ ਨਾਲ਼ੇ ਸਾਫ਼ ਸੁਥਰਾ ਹੁੰਦਾ
ਹੋਰ ਹੋਰ ਬੱਚਿਆਂ ਦਾ ਦੇਖੋਂ ਆਪ ਈ ਦੇਖਣਾ ਬੱਚਿਆਂ ਨੂੰ ਸਾਡੇ ਤੇ ਡਿਪੈਂਡ ਕਰਦਾ ਬੱਚੇ ਚਲੋ ਜੇ ਜਿੱਦ ਕਰਦੇ ਨੇ ਇਹ ਖਾਣਾ ਮਤਲਬ ਬਦਲ ਕੇ ਕੁੱਝ ਦੇ ਸਕਦੇ ਨੇ ਬੱਚੇ ਹੁਣ ਚੋਕਲੇਟਸ ਮੰਗਦੇ ਨੇ ਉਹ ਨੂੰ ਥੋੜ੍ਹਾ ਲੱਡੂ ਬਣਾ ਕੇ ਕੋਈ ਵੇਸਣ ਦੇਸੀ ਘਿਉ 'ਚ ਬਣਾ ਦਿੰਦਾ ਬੰਦਾ ਹਨਾ ਜਾਂ ਛੋਲਿਆਂ ਦੇ ਬਣਾ ਦਿੰਦਾ ਭੁੰਨੇ ਛੋਲਿਆਂ ਦੇ ਹਨਾ ਉਹਨੂੰ ਜਾਂ ਗੁੜ ਦੇ ਵਿੱਚ ਉਹ ਕਰਕੇ ਬਣਾ ਲ ਤਲਬ ਇਹ ਹੈਲਦੀ ਚੀਜ਼ਾਂ ਨੇ ਏਹ ਸਾਡੇ ਲਈ ਵੀ ਵਧੀਆਂ ਐ ਅਸੀਂ ਵੀ ਜਿੱਦਾਂ ਬਿਸਕਿਟਸਿ ਖਾਣੇ ਉਹਦੀ ਜਗ੍ਹਾ ਤੇ ਸਾਨੂੰ ਇਹ ਚੀਜ਼ ਟਰਾਈ ਕਰਨੀ ਚਾਹੀਦੀ ਐ‌।
ਬਿਲਕੁਲ ਬਿਲਕੁਲ ਇਹ ਤਾਂ ਇਹ ਤਾਂ ਸਹੀ ਏ।
ਹਾਂ ਹੋਰ ਹੋਰ ਘਰ ਸਭ ਠੀਕ ਠਾਕ ਸਾਰੇ।
ਹਾਂਜੀ ਹਾਂਜੀ ਸਭ ਵਧੀਆਂ ਸਭ ਵਧੀਆਂ ਹੁਣ ਨੇ ਇਹਦੇ ਬੇਟੀ ਦੇ ਸੈੱਲ ਘੱਟ ਗਏ ਸੀਗੇ ਹਾਂਜੀ ਤਾਂਹੀਓ ਫ਼ਿਰ ਹੂ ਖਾਣ ਪੀਣ ਕਰਕੇ ਹਾਂਜੀ ਹਾਂਜੀ ਹੁਣ ਤਾਂ ਠੀਕ ਹੈ ਜੀ ਬਿਲਕੁਲ। ਹੁਣ ਤਾਂ ਸਕੂਲ ਜਾਂਦੀ ਆ ਬਸ ਅੱਜ ਛੁੱਟੀ ਸੀਗੀ
ਹਾਂ ਅੱਗੋਂ ਤੋਂ ਧਿਆਨ ਰੱਖੋ ਬੱਚਿਆਂ ਨੂੰ ਬਿਲਕੁਲ ਕੁਲ ਅਵੋਇਡ ਕਰੋ ਘਰ ਦੀਆਂ ਹੈਲਦੀ ਚ ਦਸਿਆਂ ਤੇਨੂੰ ਮੈਂ ਥੋੜ੍ਹਾ ਟਰਾਈ ਕਰੋ ਇਹ ਚੀਜ਼ਾਂ ਤੇ ਬੱਚਿਆਂ ਚਲੋ ਫ਼ਰਕ ਪੈ ਜਾਂਦਾ ਹਨਾ ਤੇ ਕੋਈ ਨੀ ਮੈਨੂੰ ਯਾਦ ਕਰ ਕਰਦੇ ਰਿਹਾ ਕਰੋ ਤੁਸੀਂ ਬੜੇ ਟਾਈਮ ਬਾਅਦ ਕੋਲ ਕੀਤੀ ਏ ਕਰ ਲਿਆ ਕਰੋ ਕਦੇ ਕਦੇ ਯਾਦ ਤੁਹਾਨੂੰ ਪਤਾ ਚਲੋ ਮੈਂ ਬਿਜ਼ੀ ਹੁਣੀ ਆ ਬੱਚਿਆਂ ਕਰਕੇ ਹਾਂ ਚਲੋ ਇੰਗਾ ਫੇ਼ਰ ਠੀਕ ਹੈ ਹਨਾ ਬੱਚਾ ਆ ਗਏ ਆ ਮੈਂ ਵੀ ਹਨਾ ਬੱਚਿਆਂ ਨੂੰ ਖਾਣਾ ਦੇੰਦਾ ਹਨਾ ਹਾਂ ਚਲੋ ਠੀਕ ਆ ਸਸ਼੍ਰੀ ਕਾਲ ਜੀ। ਹੋਰ
ਮੋਅ